ਹੈਲੋ, ਹੈਲੋ। ਹਾਂਜੀ, ਸਾਸ਼ੀ ਕਾਲ ਜੀ। ਹੋਰ ਸੱਬ ਘ ਘਾੱਰ ਪਰਵਾਰ ਚ ਸੱਬ ਵਦੀਆ ਨੇ। ਤੁਆਡੇ। ਹਾਂਜੀ-ਹਾਂਜੀ ਅਸੀ ਠੀਕ-ਠਾਕ ਹਾਂ ਜੀ ਹੋਰ ਤੁਸੀ ਵੀ ਹੋਰ ਕੀ ਤੁਹਾਡੇ ਨਾਲ ਗਾੱਲ ਕਰਨੀ ਸੀ ਇਨਵਾਯਰਮੈਂਟ ਤੇ। ਤੁਹਾਡੀ ਅਵਾਜ ਬੋਤ ਘਾੱਟ ਆ ਰੀ ਏ ਥੋੜਾ ਤੇਜ ਕਰੋ।
ਤੁਆਡੀ ਵੀ ਘਾੱਟ ਈ ਆ ਰੀ ਏ।
ਅੱਛਾ, ਕਾੱਟ ਕਯੋ ਆਰੀ ਏ ਅਵਾਜ, ਹਾਂਜੀ ਹੋਰ ਆੱਜ ਕਾੱਲ ਮੌਸਮ ਦਾ ਦੇਖੋ ਕੀ ਹਾਲ ਓਏਦੈ ਕਿੰਨੀ ਗਰਮੀ ਹੋਈਦੀ ਏ। ਬੋਤ ਜਾਦਾ ਬਿਲਕੁਲ ਜੀ ਹੋਮੇਡਿਟੀ ਇੰਨੀ ਜਾਦਾ ਵੱਦੀ ਓਈ ਏ, ਬਈ ਉੱਪਰਲੀ ਰੇਆਸ ਦੇ ਅਂਦਰ ਤੇ ਮਤਲਬ ਏਸੀ ਵੀ ਕਾਮ ਨੀ ਕਾਰ ਰੇਆ ਐ
ਹੂੰ-ਹੂੰ, ਜੜੇ-ਜੜੇ ਫਸਟ ਫਲੋਰ ਤੇ ਰੈਂਦੈ ਆ ਉਨਾ ਉੱਤੇ ਤਾ ਗਰਮੀ ਬੋਤ ਜਾਦਾ ਐਗੀ ਆ
ਬੋਤ ਜਾਦਾ ਜੀ, ਬਾੱਸ ਸਾਡਾ ਵੀ ਇਸ ਤਰਾ ਈ ਬਿਲਕੁਲ- ਬਿਲਕੁਲ। ਲਾੱਗ ਈ ਨੀ ਰੇਆ ਬੀ ਅਸੀ ਏਸੀ ਚਲਾਏਆ ਓਯੈ, ਲੱਗਦਾ ਈ ਨੀ ਬੀ ਚੱਲ ਰੇਐ। ਵੀ ਐਸ ਤਰਾ ਦੀ ਹਾਲਤ ਹੋ ਗੀ ਸੀ, ਕੀ ਬੋਤ ਜਾਦਾ ਪਿੱਛੇ ਤੇ ਐ ਤਰਾ ਹਾਲਤ ਓ ਗਈ ਸੀ ਵੀ ਲੱਗਦਾ ਤਾ ਸੀ ਬੀ ਏਸੀ ਈ ਸਾਡਾ ਸ਼ੈਦ ਪਤਾ ਨੀ ਖਰਾਬ ਓ
ਓ ਏ ਕੁਛ ਨਾ ਕੁਛ ਨਾ ਬਾਰਿਸ਼ ਕਾਰਕੇ ਹੋਰ ਹਯੂਮਿਡਿਟੀ ਵੱਦ ਗੀ ਏ।
ਹਾਂਜੀ ਬੋਤ ਜਾਦਾ ਏ, ਬੋਤ ਜਾਦਾ ਆੱਜ ਬੋਤ ਜਾਦਾ ਹੋ ਰੇਐ ਮੌਸਮ ਖਰਾਬ ਫੇਰ ਕਿਦਰੇ, ਹਾਂ ਬਿਲ ਬੋਤ ਜਾਦਾ ਸੀ ਬਿਲਕੁਲ ਜੀ ਹਾਂਜੀ ਬੋਤ ਜਾਦਾ
ਅਸੀਂ ਦਰਬਾਰ ਸਾਹਿਬ ਗਏ ਸੀਗੇ ਤੇ ਉੱਧਰ ਹੀ ਉੱਧਰ-ਉੱਧਰ ਤਾਂ ਬੌਤ ਜਾਦਾ ਹੀ ਗਰਮੀ ਸੀ।
ਹਾਂਜੀ ਬਿਲਕੁਲ ਜੀ ਉੱਥੇ ਤੇ ਚਾਰੋਂ ਪਾਸੇ ਤੁਹਾਨੂੰ ਪਤਾ ਸੰਗ ਮਰਮਰ ਦੇ ਪਤ ਪੱਥਰ ਨੇ ਉਹ ਵੀ ਤਾਂਪਿਸ਼ ਕਰਦੇ ਨੇ ਬੌਤ ਜਾਦਾ।
ਜੀ ਹਾਂਜੀ ਹਜੀ
ਬਿਲਕੁਲ ਜੀ ਔਰ ਕਿਧਰੇ ਵੀ ਘਰੋਂ ਨਿਕਲਣ ਦਾ ਕੋਈ ਹਾਲ ਨੀ ਹੈਗਾ ਅੱਜ ਕੱਲ ਤੇ ਬਿਲਕੁਲ ਘਰ ਬੈਠੇ ਰਹੋ ਆਰਾਮ ਨਾਲ। ਏਸੀ ਚਲਾਓ ਔਰ ਬੈਠੋ ਲੇਕਿਨ ਏਸੀ ਚਲਾਓ
ਹੁਣ ਕਹਿੰਦੇ ਆ ਵੀ ਅੱਗੇ ਹੋਰ ਗਰਮੀ ਵੱਧੇਦੀ ਕਿਉਂਕਿ ਮੀਂਹ ਵਗੈਰਾ ਆਉਣੇ ਆ ਹੋਰ ਹਿਮੀਿਡਿਟੀ ਹੋਰ ਹੋ ਜਾਣੀ ਹੈ ਤੇ ਹੋ ਹੋਰ-ਹੋਰ ਕੰਮ ਖ਼ਰਾਬ ਹੋ ਜਾਣਾ।
ਹਾਂਜੀ ਤਿੰਨ ਮਹੀਨੇ ਹੈਗੇ ਨੇ ਹਲੇ ਗਰਮੀ ਤੇ ਤਾਂ ਬੌਤ ਜਾਦਾ ਮਤ ਬ ਗਰਮੀ ਤਾਂ ਵੱਧਣੀ-ਵੱਧਣੀ ਹੀ ਹੈਗੀ-ਹੈਗੀ। ਬਿਲਕੁਲ ਅਗਰ ਬਾਰਿਸ਼ ਥੋੜਾ ਅੱਛੇ ਤਰੀਕੇ ਨਾਲ ਹੋ ਜੇ ਕੋਈ ਠੰਡੀ ਹਵਾ ਚੱਲ ਜੇ ਥੋੜੀ ਚੈਨ ਆ ਜਾਂਦੀ ਏ ਬੰਦੇ ਨੂੰ।
ਇਹ ਵੀ ਕੋਈ ਹੱਲ ਨੀ ਹੈਗਾ ਵੀ ਬਂ ਦਾ ਸੋਚੇ ਵੀ ਚਲੋ ਠੰਡੇ ਇਲਾਕੇ ਚੱਲ ਜਾਂਦੇ ਹਾਂ ਉੱਧਰ ਵੀ ਭੀੜਾਂ ਬਹੁਤ ਜਾਦਾ ਹੈਗੀਆਂ ਨੇ।
ਪਹਿਲੀ ਗੱਲ ਤਾਂ ਫਿਰ ਕੈਸ਼ ਵੀ ਚਾਹੀਦੇ ਨੇ ਹੱਥਾਂ ਦੇ ਵਿੱਚ ਪਹਿਲੇ ਪੈਸੇ ਚਾਹੀਦੇ ਨੇ। ਬੰਦਾ ਆਪਣਾ ਕੰਮ ਕ ਕਾ ਆਪਣਾ ਕੰਮ ਕਾਰਜ ਛੋੜ ਕੇ ਬੰਦਾ ਜਾ ਵੀ ਨੀ ਸਕਦਾ ਹਿਲ ਸਟੇਸ਼ਨ ਤੇ ਬਿਲਕੁਲ। ਜਾ ਸਕਦਾ ਤੇ ਉੱਥੇ ਵੀ ਕਿਹੜੇ ਕੋਈ ਜਿਹੜੇ ਜਾਂਦੇ ਨੇ ਉਹਨਾਂ ਨੂੰ ਕਿਹੜੇ ਰੂਮ ਵਗੈਰਾ ਕੋਈ ਮਿਲਦੇ ਨੇ ਉਹ ਵੀ ਕੋਈ ਪ੍ਰੋਵਾਈਡ ਨੀ ਕਰ ਪਾਂਦਾ ਰੂਮ ਤੇ ਬੌਤ ਮਹਿੰਗੇ ਬੌਤ ਮਹਿੰਗੇ ਬਿਲ ਕੁਲ ਜੀ ਜੇਹੜਾ ਸੈਕਿੰਡ ਕਲਾਸ ਬੰਦਾ ਉਹ ਤੇ ਵੇਚਾਰਾ ਘਰ ਜੋਗਾ ਹੀ ਹੈਗਾ ਹਰ ਜਗ੍ਹਾ ਤੇ।
ਮੇਰਾ ਦੋਸਤ ਗਆ ਸੀਗਾ ਉਹ ਕਹਿੰ ਉਹਨੂੰ ਪੈਂ ਤੀ ਪੈਂਤੀ ਸੌ ਰੁਪਏ ਇੱਕ ਸਿਰਫ ਨਾਈਟ ਸਟੇ ਕਰਨ ਦੇ ਉਹਦੇ ਚਾਰਜਿਸ ਸੀਗੇ।
ਹਾਂਜੀ ਦੇਖੋ। ਅੱਛਾ ਫਿਰ ਦੇਖੋ ਫੇ ਖਾਣਾ-ਪੀਣਾ ਅਲੱਗ ਤੋਂ ਹੈਗਾ ਬੰਦੇ ਦਾ, ਬਿਲਕੁਲ ਜੀ ਆ
ਉਹ ਹੋਰ ਹਾਈਅਰ ਚਾਰਜਿਸ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਬੰਦਿਆਂ ਨੇ ਆਣਾ ਓਹ ਖਾਣਗੇ ਤੇ ਹੈ ਹੀ ਹੁਣ ਓਹ ਨਾ ਚਾ ਕੇ ਵੀ ਖਾਣਾ ਪਏਗਾ। ਤੇ ਤਾਂ ਕਰਕੇ ਉਹ ਹਾਈਅਰ ਚਾਰਜਿਸ ਹੀ ਕਰਦੇ ਹੈਗਾ।
ਕਰਨਗੇ ਜੀ ਉਹਨਾਂ ਦਾ ਵੀ ਸੀਜਨ ਹੈਗਾ ਉਹਨਾਂ ਨੂੰ ਪਤਾ ਇਸ ਟੈਮ ਅਸੀਂ ਵੀ ਕਮਾਈ ਕਰ ਲਾਂਗੇ ਜੀ ਪੂਰੇ ਸਾਲ ਦੀ। ਮੌਸਮ ਦਾ ਵਧੀਆ। ਸਰਦੀਆਂ ਚ ਕੌਣ ਜਾਏਗਾ ਐਨੀ ਠੰਡ-ਠੰਡ ਵੀ ਇੰਨੀ ਜਾਦਾ ਹੁੰਦੀ ਹੈ ਤੇ ਓਤੇ ਬੰਦਾ ਸ਼ੁਕਰ ਹੀ ਕਰਤਾ ਚਲੋ ਠੰਡ ਤੇ ਬੋਹਤ ਹੀ ਵਧੀਆ ਨਾ ਸਰਦੀ ਨੂੰ
ਹੂਂ-ਹੂਂ ਗਰਮੀਆਂ ਸਰਦੀਆਂ ਇਚ ਤੇ ਹੁੰਦਾ ਚੱਲ ਠੰਡ ਪੀ ਆਪ
ਹਾਂਜੀ ਕੱਪੜੇ ਪਾਲਾਂਗੇ, ਚਾ ਪੀਲਾਂਗੇ, ਕੌਫੀ ਪੀਲਾਂਗੇ। ਧੁੱਪੇ ਪੈ ਜਾਗੇ ਸ਼ੋਲ ਗੀ ਗਰਮੀ ਜਿਆਦਾਤਰ ਕੋਈ ਹੱਲ ਹੀ ਨੀ ਹੈਗਾ ਨਾ ਬਸ, ਹੋਰ ਲਾਈਟ ਦੇਖੋ ਕਿੰਨਾ ਤੰਗ ਕਰਦੀ ਗਰ ਅ ਗਰਮੀਆਂ ਦੇ ਵਿੱਚ ਸਾਰੀ-ਸਾਰੀ ਰਾਤ।
ਹੂਂ ਦੋ ਦਿਨ ਹੋ ਗਏ ਲਾਈਟ ਸਹੀ ਤਰ੍ਹਾਂ ਚੱਲ ਹੀ ਨੀ ਰਹੀ ਲੇਬਰ ਕੰਮ ਹੀ ਨੀ ਕਰ ਰਹੀ। ਲੇਬਰ ਕੰਮ ਕਰੇਗੀ ਤੇ ਪੈਹੈ ਕਮਾਵਾਂਗੇ ਨਾ ਓਹ ਵੀ ਗਰਮੀ ਤੇ ਓਹ ਵੀ ਗਰਮੀ ਦੇ ਕਾਰਨ ਬਹਿ ਜਾਂਦੀ ਆ।
ਬਹਿ ਜਾਂਦੇ ਨੇ ਬਿਲਕੁਲ-ਬਿਲਕੁਲ, ਬਿਲਕੁਲ ਕੁਛ ਬਹਿ ਜਾਂਦੇ ਨੇ ਕੁੱਛ ਗਰਮੀ ਨੇ ਮੱਤ ਮਾਰੀ ਏ।
ਹੂੰ-ਹੂੰ ਉਹ ਵੀ ਅਪ ਉਹ ਵੀ ਆਪਣੀ ਜਗ੍ਹਾ ਸਹੀ ਹੈਗੇ ਨ। ਹੁਣ ਬੰਦੇ ਨੇ ਪੈਹੇ ਤਾਂ ਕਮਾਣੇ ਹੀ ਹੈਗੇ ਨੇ ਨਾ ਹੁਣ ਕਿ ਕਿਸੇ ਨਾ ਕਿਸੇ ਚੀਜ਼ ਨੂੰ ਸੈਕਰੀਫਾਈਸ ਤੇ ਕਰਨਾ ਹੀ ਪਏਗਾ।
ਕਰਨਾ ਹੀ ਪਏਗਾ ਜੀ ਬਿਲਕੁਲ ਜੀ, ਚਲੋਂ ਸਭ ਦੇ ਪਰਿਵਾਰ ਨੇ ਸਭ ਲੱਗੇ ਹੀ ਹੋਏ ਨੇ ਗ ਰਮੀ ਏ ਭਾਵੇਂ ਜੋ ਵੀ ਏ, ਬੰਦੇ ਜਾ ਹੀ ਰਹੇ ਨੇ ਕੰਮਾਂ ਤੇ ਕਰ ਹੀ ਰਹੇ ਨੇ ਆਪਣਾ ਸ, ਆਪਣਾ ਘਰ ਤੇ ਚਲਾਨਾ ਈ ਐ ਨਾ ਹਰ
ਹਾਂਜੀ ਹਾਂਜੀ, ਹੋਰ ਤੁਸੀਂ ਕੀ ਕਰਦੇ ਹੋ।
ਹਾਂਜੀ, ਬਸ ਸਾਡਾ ਤਾਂ ਬਸ ਮੈਂ ਤੇ ਹਾਊਸ ਵਾਈਫ ਹੈਗੀ ਆ, ਬਸ ਜੀ ਮੇਰੇ ਬੱਚੇ ਨੇ ਦੋ, ਹਾਂਜੀ, ਹੋਰ ਚੇ, ਬਸ ਜੀ ਇਹ ਇਹਏ ਹੈਗਾ ਜੀ।
ਹੂੰ, ਵਧੀਆ ਵਧੀਆ, ਹਰ ਤੁਸੀਂ ਨਹੀਂ ਗਏ ਕਿੱਥੇ ਘੁੰਮਣ ਵਗੈਰਾ?
ਨਹੀਂ ਜੀ ਅਸੀਂ ਬਸ ਇੰਨਾ ਹੀ ਕਹੀਦਾ, ਵੀ ਘਰ ਏਸੀ ਚਲਾ ਕੇ ਅੰਦਰ ਹੀ ਬੈ ਠੋ ਰਾਓ, ਸਭ ਤੋਂ ਵਧੀਆ ਹੈਗਾ ਬੈਸਟ ਹੈਗਾ, ਬਿੱਲ ਭਰ ਲੋ ਬਿਜਲੀ ਦਾ ਬਸ ਹੋਰ ਕੀ।
ਹੁ
ਬਿਜਲੀ ਦਾ ਬਿਲ ਭਰੋ। ਬਸ ਉੱਥੇ ਬੈਠੇ ਰਹੋ ਅੰਦਰ ਆਰਾਮ ਨਾਲ, ਕਿਉਂਕਿ ਘਰ ਤੋਂ ਬੈਸਟ, ਆਣਾ ਤੇ ਫਿਰ ਵੀ ਜਿੰਨਾ ਮਰਜ਼ੀ ਘੁੰਮ ਫਿਰ ਆਓ, ਆਨਾ ਤੇ ਘਰ ਹੀ ਆਖੀਰ ਚੈਨ ਤੇ ਘਾਰ ਹੀ ਆਉਂਦੀ ਐ। ਕਿੱਥੇ ਜਾਵਾਂਗੇ ਜੀ, ਬਿਲਕੁਲ ਬਿਲਕੁਲ ਜੀ ਪਹਿਲੇ ਤੇ ਬਿਲਕੁਲ ਜੀ, ਹੋਰ ਚੈਨ ਦੀ ਨੀਂਦ ਵੀ ਆਦੀ ਐ ਤੇ ਚਲੋ ਖਰਚੇ ਵੀ ਬਹੁਤ ਹੁੰਦੇ ਨੇ ਬਾਹਰ
ਹਾਂਜੀ ਹਾਂਜੀ।
ਫਿਜ਼ੂਲ ਦੇ ਖਰਚੇ ਨਈ ਹਰ ਬੰਦਾ ਕਰ ਸਕਦਾ। ਚਲੋਂ ਜਿਹਨਾਂ ਨੂੰ ਦਿੱਤਾ ਦਾ ਪਰਮਾਤਮਾ ਨੇ ਬੋਤਾ ਬਿਲਕੁਲ ਜੀ। ਜਾਂਦੇ ਵੀ ਪਏ ਨੇ ਲੋਕ, ਦੇਖੋ ਜਿੰਹਨਾਂ ਨੂੰ ਵਾਹਿਗੁਰੂ ਨੇ ਦਿ ਤਾ ਦਾ, ਕੋਈ ਕਸ਼ਮੀਰ ਜਾ ਰਿਹਾ ਐ ਕੋਈ ਦੇਖੋ ਕਿੱਥੇ ਜਾ ਰਿਆ, ਹਿਲ ਸਟੇ ਜਾ ਰਹੇ ਕ ਆਊਟ ਔਫ ਕੰਟਰੀ ਜਾ ਰਹੇ ਨੇ ਘੁੰਮਣ ਫਿਰਨ, ਲੋਕੀ ਕਹਿੰਦੇ ਚਲੋਂ ਮੀਂਨੇ ਦੀ ਛੁੱਟੀਆਂ ਬਾਹਰ ਹੀ ਕੱਟ ਆਉਂਨੇ ਆ ਜਿਨਾਂ ਕੋਲ ਹੈਗਾ ਬਹੁਤਾ। ਚਲੋਂ ਜੀ, ਜਾਏਗਾ ਈ ਜੀ ਚਲੋਂ ਵਾਹਿਗੁਰੂ ਨੇ ਜਿਹਨਾਂ ਨੇ ਦਿੱਤਾ, ਉਹ ਤੇ
ਸਭ ਨੂੰ ਸਭ ਨੂੰ ਬੱਚੇ, ਵਾਹਿਗੁਰੂ ਨੂੰ ਸਭ ਨੂੰ ਬਖਸ਼ੇ।
ਬਖਸ਼ੇ ਬਿਲਕੁਲ, ਸਭ ਜਾਣ ਅਸੀ ਤੇ ਹੀ ਕਹਨੇ ਆ, ਸਭ ਪਰਮਾਤਮਾ ਸਭ ਨੂੰ ਦੇ, ਸਭ ਘੁੰਮਣ ਫਿਰਨ ਆਪਣੇ ਐਸ਼ ਕਰਨ ਜ਼ਿੰਦਗੀ ਵਿੱਚ ਚਲੋ। ਆਰ, ਤੁਸੀਂ ਕੀ ਕਰਦੇ ਜੀ?
ਮੈਂ ਪਲੱਸ ਟੂ ਪਾਸ ਆਊਟ ਹੋਇਆ, ਹਾਂਜੀ ਹਾਂਜੀ ਹੁਣ ਮੈਂ ਕੋਲਜ ਸਟਾਟ ਕਰਾਂਗਾ।
ਅੱਛਾ, ਅੱਛਾ ਚਲੋ ਵਧੀਆ, ਤੁਸੀਂ ਕੀ ਕਰਦੇ ਪਾਏ ਸੀ ਮਤਲਬ?
ਮੈਂ ਕੋਮਰਸ ਲਿੱਤੀ ਸੀਗੀ।
ਅੱਛਾ ਜੀ, ਅੱਗੋਂ ਕੀ ਕਰਨ ਦਾ ਇ ਇਰਾਦਾ ਹੈਗਾ।
ਹੁਣ ਮੈਂ ਬੀਕੌਮ ਵਿਦ ਈ ਸੀਸੀ ਇਹ ਸੋਚ ਰਿਹਾ।
ਹਾਂਜੀ ਬਹੁਤ ਵਧੀਆ ਜੀ। ਠੀਕ ਐ ਬੇਟੇ ਹੋਰ ਵਧੀਆ, ਆਪਣਾ ਪੜ੍ਹਾਏ ਪੜ੍ਹ ਲਿਖ ਕੇ, ਅੱਛਾ ਜੀ।
ਪਹਿਲੇ ਮੈਂ ਸੀਏ ਸੋਚੀ ਸੀਗੀ। ਬਟ ਉਹ ਕੰਮ ਬਣਿਆ ਨੀ ਹੈਗਾ, ਮੈਂ ਕਿਹਾ ਚਲੋਂ ਫਿਰ ਇੱ ਕ ਉਹ ਏ ਸੀ ਦੇ ਨਾਲ ਕੁਛ ਨਾ ਆਪਾਂ ਬੈਕਅੱਪ ਪਲੈਨ ਨਹੀਂ ਰੱਖ ਪਾ ਰਿਆ ਸੀਗਾ ਮੈਂ। ਤੇ ਬੀਕੌਮ ਦੇ ਨਾਲ ਏ ਸੀ ਸੀ ਦੀ ਪੜ੍ਹਾਈ ਬਿਲਕੁਲ ਸੇਮ ਹੀ ਹੈਗੀ ਆ। ਇਸ ਲਈ ਮੈਂ ਬੈਕਅਪ ਵਿੱਚ ਏ ਸੀ ਸੀ ਰੱਕ ਲਿਆ, ਤੇ ਫਰੰਟ ਵਿੱਚ ਬੀ
ਹਾਂਜੀ, ਚਲੋਂ ਨਾਲੇ ਬੀਕਮ ਵਿੱਚ ਕਾਫੀ ਹੈਗਾ, ਮਤਲਬ ਸਕੋਪ ਹੈਗੇ ਨੇ, ਅਕਾਉਂਟਸ ਵਗੈਰਾ ਕ ਰ ਸਕਦੇ ਨੇ ਬੱਚੇ, ਉਹ ਬੈਂਕ 'ਚ ਲੱਗ ਸਕਦਾ, ਹਾਂਜੀ।
ਉਹ ਸਾਰਾ ਇੰਟਰ ਰਿਲੇਟਿਡ ਹੈਗਾ, ਮੈਂ ਤਾਂ ਕਰਕੇ ਇਹ ਸੋਚਿਆ।
ਠੀਕ ਐ ਜੀ ਵਧੀਆ ਜੀ, ਬਸ ਜੀ। ਬਸ ਜੀ ਹੋਰ, ਹੋਰ ਅਸ ਬਸ ਮੌਸਮ ਦਾ ਹੀ ਦੇਖਣਾ ਸੀ। ਕੀ ਹਾਲ ਚਾਲ ਹੋ ਰਿਆ? ਮੌਸਮ ਦਾ ਤੇ ਬੁਰਾ ਹੀ ਹਾਲ ਐੇ ਵੀ, ਹਾਂਜੀ, ਠੰਡਾ ਤੇ ਹੈ ਲੇ, ਬੋਤ ਜ਼ਿਆਦਾ ਗਰਮੀ ਸੀ। ਵਿੱਚ ਵੈਸੇ, ਪਿੱਛੇ ਤਾਂ ਦਿਖਾ ਰਹੇ ਸੀ, ਵੀ ਸ਼ਾਇਦ ਹੁਣ ਸ਼ਾਇਦ ਮੌਸਮ ਚੇਂਜ ਹੋਏਗਾ, ਬਰਸਾਤ ਆਏਗੀ। ਕੋਈ ਕੁਛ ਹੋਇਆ ਹੀ ਨੀ, ਹਾਲੇ ਤੱਕ ਤੇ ਕੁਛ ਨੀ ਹੋ ਰਿਹਾ ਆ, ਹਾਲੇ ਤੱਕ ਬਿਲਕੁਲ, ਕਿਉਂਕਿ ਸੇਕ ਏਨਾ ਆ ਰਿਹਾ ਨਾ। ਮਤਲਬ ਪੁਦਾ, ਏਨਾ ਤੇਜ਼ ਸੇਕ ਹੈਗਾ, ਮਤਲਬ ਅੱਗ ਹੀ ਨਿਕਲਦੀ ਏ, ਸਾਰੀ
ਹੂੰ-ਹੂੰ। ਓ ਪਾਣੀ ਪੈ, ਓ ਜਿਵੇਂ-ਜਿਵੇਂ ਤਵੇ 'ਤੇ ਪਾਣੀ ਪਾਣੇ ਆ, ਕਿਵੇਂ ਧੂੰਏਂ ਨਿਕਲਦੇ ਹੈਗੇ ਆ। ਓਹੀ ਚੀਜ਼, ਓਹੀ ਚੀਜ਼ ਬਣਦੀ ਵੀ ਹੈ, ਇੱਧਰ ਵੀ
ਸਕਟੀਮ ਬਣੀ ਹੋਈ ਹੈ, ਧਰਤੀ ਦੇ ਅੰਦਰ ਬੈਠੇ ਦੀ ਦੁਨੀਆਂ ਵਿੱਚ, ਹੋਰ ਬਾਹਰਲੇ ਮੁਲਕ ਦਾ ਕੰਟਰੀ ਦਾ ਦਿਖਾ ਰਹੇ ਨੇ ਦੇਖੋ, ਓਥੇ ਕਿੰਨੀ ਗਰਮੀ ਪੈ ਰਹੀ ਹੈਗੀ ਹੈ, ਤੇ ਓਥੇ ਮਤਲਬ ਚੀਜ਼ਾਂ ਹੀ ਪਿਘਲਣੀਆਂ। ਸ਼ੁਰੂ ਹੋ ਗਈਆਂ ਨੇ, ਓਥੇ ਮਤਲਬ ਓ ਦੇਸ਼ ਦੇ, ਹਾਂ ਹਾਂ, ਦੇਖੋ ਓਨਾਂ ਦੇ ਡਸਟਬੀਨ ਪਏ ਨੇ, ਓ ਵੀ ਦੇਖੋ ਓ ਵੀ ਗਲਦੇ ਪਏ ਨੇ, ਓਥੇ ਕਦੇ ਮਤਲਬ ਕੈਹਦੇ, ਏਨੀ ਗਰਮੀ ਕਦੀ ਓਥੇ ਪਈ ਨੀ ਹੈਗੀ, ਉੱਧਰ ਦਾ ਮ ਦਾ ਐਟਮੋਸਫੀਅਰ, ਏਨਾ ਠੰਢਾ ਸੀ ਵੀ ਉਹ ਨੇ ਚੀਜ਼ਾਂ ਜਾਂ ਵੀ, ਓ ਸਾਬ ਨਾਲ ਬਣਾਈਆਂ ਹੋਈਆਂ ਸੀ, ਵੀ ਐਤਕ ਏਨੀ ਗਰਮੀ ਪੈ ਗਈ ਹੈਗੀ। ਹੈ ਵੀ, ਓਨਾਂ ਦਾ ਸਾਰਾ ਸਿਸਟਮ ਹੀ ਖ਼ਰਾਬ ਹੋ ਗਿਆ, ਦੇਖੋ ਕਿੰਨੀ ਓਥੇ ਜਿਸ ਤਰ੍ਹਾਂ ਅੱਗ ਜੀ
ਏ ਰੀਜ਼ਨ ਵੀ ਅਸੀਂ ਹੈਗੇ ਨਾ, ਆਪਾਂ ਬਈ ਪੋਲਿਊਸ਼ਨ ਕਰ ਰਹੇ ਹਾਂ। ਏਨਾ ਜ਼ਿਆਦਾ, ਓ ਪਲਾਸਟਿਕ ਨੂੰ ਗ ਗਾਲ ਰਹੇ ਹਾ।
ਇਨਵਾਇਰਨਮੈਂਟ ਡਿਸਟਰਬੈਂਸ ਵੀ ਹੋ ਗਈ ਹੈ।
ਹਾਂਜੀ-ਹਾਂਜੀ। ਓ ਓਨੂੰ ਕੁਛ, ਹਾਂਜੀ-ਹਾਂਜੀ, ਓ ਕੁੱਝ ਗਲੇਸ਼ੀਅਰ ਨੂੰ ਪਿਘਲਾਣ ਦੀ ਕੋਸ਼ਿਸ਼ ਵੀ ਕਰ ਰਹੇ ਹਨ, ਹੁਣ ਕੁਛ ਕੁਦਰਤ ਨਾ ਪੰਗਾ ਲਾਂਗੇ, ਤੇ ਕੁਦਰਤ ਵੀ ਤਾਂ ਆਪਣੀ ਖੇਡ ਵਿਖਾਏਗੀ ਨਾ।
ਬਿਲਕੁਲ ਜੀ, ਕੁਦਰਤ ਨਾਲ ਤਾਂ ਪੰਗਾ ਲੈਣਾ ਹੀ, ਸਭ ਤੋਂ ਵੱਡੀ ਬੇਵਕੂਫੀ ਹੈ, ਕੁਦਰਤ ਨੇ ਤੇ ਕਿਸੇ ਨੂੰ ਬਖਸ਼ਣਾ ਹੀ ਨੀ ਹੈ।
ਓ ਜੀ, ਜੋ ਓਹਦੇ ਲਪੇਟੇ 'ਚ ਆਇਆ, ਓਹਨੇ ਲਾ ਲੈਣਾ।
ਹਾਂ, ਨਾ ਬਿਲਕੁਲ ਜੀ। ਏਹ ਵੀ ਹੁਣ ਬੈਲੈਂਸ ਖ਼ਰਾਬ ਕਰਕੇ, ਉੱਥੇ ਤਾਂ ਦਿਖਾ ਰਹੇ ਨੇ, ਫੋਟੋ ਆਂਦੀ ਹੈ, ਦੇਖ ਕੇ ਇੰਨਾ ਘਬਰਾਹਟ ਹੁੰਦੀ ਹੈ। ਦੇਖ ਖੋ ਉੱਥੇ ਸੜਕਾਂ ਤੀਕਣ ਪਿੰਗਲਦੀ ਪਈਆਂ ਨੇ, ਓਨਾ ਦੀ ਹਰ ਚੀਜ਼ ਪਿੰਗਲਦੀ ਪਈ ਹੈ, ਰੱਬੜ ਟੱਕਣ ਹਾਂ, ਓ ਵੀ ਦੇਖੋ ਗੱਲ ਗਏ ਨੇ, ਦੇਖੋ ਫੁੱਲੀ ਜਾ ਰਹੀਆ ਨੇ, ਏਦੇ ਮਤਲਬ ਪਲਾਸਟਿਕ ਦਾ ਸਿਸਟਮ ਜੇਹੜਾ ਹੈਗਾ। ਮਤਲਬ, ਕਿੰਨਾ ਕੁਝ ਦਿਖਾ ਰਹੇ, ਕਿੰਨੀ ਹੈਰਾਨ ਸਾਡੇ ਸਾਨੂੰ ਇਸ ਤਰ੍ਹਾਂ ਲੱਗ ਰਿਹਾ, ਸ਼ਾਇਦ ਮਤਲਬ ਐ ਮਤਲਬ
ਅਸੀਂ ਠੀਕ ਬੈਠੇ ਹਾਂ, ਹਾਂਜੀ, ਨਹੀਂ-ਨਹੀਂ। ਅਸੀਂ ਓਹਨਾਂ ਨੂੰ ਦੇਖ ਕੇ ਸੋਚ ਰਹੇ ਹਾਂ, ਵੀ ਅਸੀਂ ਠੀਕ ਬੈਠੇ। ਫੇਰ ਵੀ, ਓਨਾਂ ਤੋਂ ਉਹਨਾਂ ਦੇ ਹਾਂ, ਰੱਬ ਦਾ ਇਹ ਸ਼ੁਕਰ ਨੀ ਮਨਾਉਦੇਂ, ਬੋਤ ਜ਼ਿਆਦਾ ਹੀ ਬੁਰਾ ਹਾਲ ਹੋ।
ਬਿਲਕੁਲ-ਬਿਲਕੁਲ, ਓਨਾਂ ਦਾ ਤਾਂ ਚੀਜ਼ਾਂ ਦਾ ਹਾਲ ਐ, ਓਨਾ ਦਾ ਤਾਂ ਸਾਰਾ ਸਾਰੀ ਤਰ੍ਹਾ ਨਸਤ ਵਿਅਸਤ ਹੋ
ਓਨਾ ਦੇ, ਓਨਾ ਦੇ ਤਾਂ ਘਰ ਵੀ ਮੇਨਲੀ ਲੱਕੜਾਂ ਦੇ ਅਤੇ ਪਲਾਸਟਿਕ ਦੇ ਬੰਨੇ ਹੁੰਦੇ ਆ, ਓ ਕਿਹੜੇ ਇੱਟਾਂ, ਇੱਟਾਂ ਵਗੈਰਾ ਤਾਂ ਬਣਾਉਂਦੇ ਆ, ਘਰ।
ਸਾਡੇ ਤੇ ਫੇਰ ਵੀ ਸੀਮੈਂਟ ਦੇ ਨੇ ਬੜਾ ਬਚਾ ਏ, ਬਿਲਕੁਲ ਹੂੰ-ਹੂੰ, ਲੱਕੜ ਦੇ ਬਿਲਕੁਲ ਰੱਬ ਚੋਂ ਬੋਤ ਜੋ ਮਤਲਬ ਲੱਕੜ-ਲੱਕੜ ਵੀ ਸੜ ਸਕਦੀ ਹੈ, ਪਲਾਸਟਿਕ ਵੀ ਗਲ ਸਕਦੀ ਐ, ਕੁੱਛ ਵੀ ਹੋ ਸਕਦੀ।
ਓ ਪਿੱਛੇ ਜੇ ਨਿਊਜ਼ ਵਿੱਚ ਤਾਂ ਆਈ ਸੀਗੀ। ਓ ਪੂਰੇ ਜੰਗਲਵਿੱਚ ਅੱਗ ਲੱਗ ਗਈ ਸੀਗੀ, ਏਨੀ ਗਰਮੀ ਹੋ ਗਈ ਸੀ।
ਹਾਂ, ਕਈ ਵਾਰ ਲੱਗ ਜਾਂਦੀ ਐ, ਦੇਖੋ ਇੱਧਰ ਉੱਤਰਾਖੰਡ ਵਾਲੇ ਪਾਸੇ ਵੀ ਕਈ ਵਾਰ ਅੱਗ ਲੱਗ ਜਾਂਦੀ ਐ ਸਾਡੇ ਤੇ ਪਹਾੜਾਂ ਦੇ ਵਿੱਚ ਵੀ, ਜਦੋਂ ਬੌਤ ਜਾਦਾ ਮਤਲਬ ਹੋਏਗੀ ਨਾ, ਮਤਲਬ ਜਸਰਸ ਸੇਕ ਵਧੇਗਾ, ਪੱਤੇ, ਕੈਂਦੇ ਅਪ 'ਚ ਟਕਰਾ -ਟਕਰਾ ਕੇ ਈ ਮਤਲਬ ਹੋ ਜਾਂਦੇ ਨੇ, ਦੇਖ ਅੱਗ ਲੱਗ ਜਾਂਦੀ ਪੱਤੇਆਂ ਦੇ ਵਿੱਚ, ਉੱਥੇ ਜੰਗਲ ਵਿੱਚ ਅੱਗ ਲੱਗਣੀ ਸ਼ੁਰੂ ਹੋ ਜਾਂਦੀ ਉੱਥੇ ਕਿਸ ਤਰ੍ਹਾਂ ਭੱਜ ਜਾਂਦੇ ਆ, ਬਿਲਕੁਲ, ਲੱਗਦੀ ਏ ਕਿਸ ਤਰ੍ਹਾਂ ਫੇਰ ਮਤਲਬ ਬੁਝਾਉਣਾ ਕਿੰਨਾ ਮੁਸ਼ਕਿਲ ਐ, ਚੀਜਾਂ ਨੂੰ, ਕਰਨਾ। ਵਾਏਗੁਰੂ ਚਲੋ, ਸਾਰੇ ਪਾਸੇ ਸੁੱਖੇ ਈ ਦੇਵੇ, ਪ੍ਰਮਾਤਮਾ ਵਧੀਆ ਕਰੇ। ਸਬ ਦਾ ਹੋਰ ਜੀ, ਹੋਰ ਜੀ, ਬਸ ਜੀ। ਵਧੀਆ ਈ ਚਾਈਦਾ ਜੀ, ਹੋਰ ਕੀ ਜੀ, ਚਲੋ ਆਪਣੀ ਸਟੱਡੀ ਚ ਤੁਸੀਂ ਧਿਆਨ ਦਿਓ, ਐਡਮਿਸ਼ਨ ਹੈਲੋ, ਆਪਨਾ ਵਧੀਆ ਕੋਲਜ ਵਿੱਚ, ਹਾਂਜੀ। ਹਾਂ, ਪੜ੍ਹ ਲੋ ਜੇੜਾ ਟਾਈਮ ਹੈਗਾ ਮੇਹਨਤ ਕਰਨ ਦਾ ਪੜ੍ਹਨ ਲਿਖਣ ਦਾ, ਵਧੀਆ ਹੋ ਜਾਊ, ਬੰਦੇ ਦੀ ਲਾਈਫ ਸਟਰਗਲ ਕਰ ਲੋ, ਥੋੜਾ ਟਾਈਮ ਹਾਂਜੀ ਹੋਰ, ਹਾਂਜੀ ਹਾਂਜੀ, ਹੋਰ ਜੀ? ਹਾਂਜੀ ਕੋਈ ਨੀ, ਬੇਟਾ ਆਪਣੀ ਮੇਹਨਤ ਕਰੋਗੇ, ਤੇ ਬੱਚਾ ਅੱਗੇ ਵੱਧੇਗਾ, ਈ ਵੱਧੇਗਾ, ਬੇਟੇ ਕੋਈ ਰੋਕ ਈ ਨੀ ਸਕਦਾ ਓਨੂੰ, ਮੇਹਨਤ ਤੇ ਰਾਸ ਆਂਦੀ -ਆਂਦੀ ਏ। ਬਿਲਕੁਲ, ਆਪਣੇ ਆਪ ਸਈ ਹੋਣਗੇ, ਬਿਲਕੁਲ ਹਾਂਜੀ ਬੇਟਾ ਜੀ। ਹੋਰ ਬੱਚੇ, ਤੁਆਡੇ ਨਾਲ ਵਧੀਆ ਲੱਗੇਆ ਗੱਲ ਕਰ ਠੀਕ ਐ ਬੇਟਾ, ਹਾਂਜੀ ਠੀਕ ਐ ਬੇਟਾ, ਓਕੇ ਜੀ ਓਕੇ